ਸਸੀ ਅਕਾਲ ਜੀ। ਜੀ ਹੋਰ ਠੀਕ -ਠਾਕ
ਹਾਂਜੀ - ਹਾਂਜੀ ਵਧੀਆ ਤੁਸੀਂ ਸੁਣਾਓ।
ਬਸ ਵਧੀਆ ਹੋਰ ਕੀ ਕਰ ਰਹੇ ਸੀਗੇ?
ਕੁਛ ਨੀ ਹੁਣੇ ਨਾ ਟ-ਟ-ਡੀਨਰ ਕੀਤਾ ਸੀ, ਮੈਂ ਕਿਹਾ ਚਲੋ ਦੀਦੀ ਨੂੰ ਫੋਨ ਲਾਈਏ।
ਚਲੋ ਚਲੋ ਵਧੀਆ ਕੀਤਾ। ਮੈਂ ਤੁਹਾਨੂੰ ਯਾਦ ਈ ਕਰ ਰਹੀ ਸੀ ਦੋ ਤਿੰਨ ਦਿਨ ਹੋ ਗਏ ਨੇ।
ਅੱਛਾ, ਮੈਂ ਜਦੋਂ ਵੀ ਤੁਹਾਨੂੰ ਫੋਨ ਲਾਨਾ ਨਾ, ਮੈਂ ਜਦੋਂ ਵੀ ਤੁਹਾਨੂੰ ਫੋਨ ਲਾਵਾਂ ਤੁਸੀਂ ਤੇ ਮੈਂ ਹਮੇਸ਼ਾ ਕਹਿੰਦੇ ਓ, ਕਿ ਤੁਸੀਂ ਮੈਨੂੰ ਯਾਦ ਈ ਕਰ ਰਹੇ ਸੀ। ਤੁਸੀਂ ਆਪ
ਤੇ ਉਹ ਬਸ ਕੀ ਕਰੀਏ ਬੱਚੇ ਨਾ ਛੋਟ ਤੇ ਟਾਈਮ ਈ ਨੀ ਲੱਗ ਪੋਂਦਾ, ਬੱਚਿਆਂ ਕੋਲ ਫੋਨ ਹੁੰਦੈ। ਇਹ ਤੇ ਥੋਨੂੰ ਪਤਾ ਨੀ ਕਿਵੇਂ ਬੱਚੇ ਹਾਂ, ਹਾਂਜੀ। ਹਾਂਜੀ ਹਾਂਜੀ। ਫੋਨ ਲੈ ਕੇ ਬੈਠੇ ਰਹਿੰਦੇ ਨੇ ਸਾਰਾ ਸਾਰਾ ਦਿਨ
ਅੱਛਾ ਤੁਹਾਡੇ ਮਤਲਬ ਦੋ ਨਿਆਣੇ ਹੁਂ
ਹਾਂਜੀ-ਹਾਂਜੀ ਦੋ ਬੱਚੇ ਨੇ ਮੇਰੇ
ਹਾਂਜੀ
ਬਸ ਵਧੀਆ ਬਸ ਠੀਕ-ਠਾਕ ਤੁਸੀਂ ਸੁਣਾਓ
ਬਸ ਮੈਂ ਕਹਿਣਾ ਸੀ ਅਸੀਂ ਮੈਂ ਕਿਹਾ ਮੈਂ ਏਸੀ ਲਿੱਤਾ ਸੀ ਤੇ ਫਿਰ ਨਾ ਸਾਡੇ ਇੱਥੇ ਇੱਕ ਭਾਜੀ ਹੈਗੇ ਆ ਉਹ ਪਾਰਟੀ ਲਈ ਕਹਿ ਰਹੇ ਸੀ ਮੈਂ ਕਿਹਾ ਚਲੋ ਫਿਰ ਭੈਣਜੀ ਨੂੰ ਵੀ ਬੁਲਾ ਲਾਂਗੇ ਅਸੀਂ ਇਕੱਠੇ ਕਰ ਲਾਂਗੇ ਹੈਨਾ।
ਹਾਂਜੀ-ਹਾਂਜੀ ਜਰੂਰ ਕਿਉਂ ਨਹੀਂ ਪਾਸ ਕਦੋ ਲਗਵਾਇਆ ਏਸੀ ਤੁਸੀਂ
ਲਵਾਇਆ ਸੀ ਬਾਈ ਤਰੀਕ ਨੂੰ ਲਗਵਾਇਆ ਸੀ ਤੇ ਫਿਰ ਨਾਲੇ ਹੁਣ ਸਭ ਦੇ ਫੋਨ ਆ ਰਹੇ ਸੀ ਮੈਨੂੰ ਤੇ ਮੈਂ ਕਿਹਾ ਚਲੋ ਫਿਰ ਪਾਰਟੀ ਦੇ ਦਾਂਗਾ ਹੈਨਾ। ਮੈਂ ਕਿਹਾ ਚਲੋ ਦੀਦੀ ਨੂੰ ਪਹਿਲਾਂ ਫੋਨ ਕਰਦਾ ਇੱਕ-ਇੱਕ ਵਾਰ ਸਬ ਨੂੰ ਮੈਂ ਤੁਹਾਡਾ ਸੰਦੇਸ਼ ਦੇ ਦਾਂ ਹਾਂਜੀ-ਹਾਂਜੀ
ਵਧਾਈਆਂ ਜੀ ਬਹੁਤ-ਬਹੁਤ-ਬਹੁਤ ਲੇਟ ਦੱਸਿਆ ਤੁਸੀਂ ਮੈਨੂੰ ਵੈਸੇ
ਬੱਸ ਤੇ ਮੈਂ ਤੁਹਾਨੂੰ ਕਹਿੰਦਾ ਪਯਾਂ ਗੱਲ ਹੀ ਨਹੀਂ ਹੋਈ ਤੁਹਾਡੇ ਨਾਲ ਤੁਸੀਂ ਕਹਿੰਦੇ ਹੁਣ ਤੁਸੀਂ ਕਹਿੰਦੇ ਅਸੀਂ ਤੁਹਾਨੂੰ ਯਾਦ ਕਰ ਰਹੇ ਸੀ ਤੁਸੀਂ ਆਪ ਹੀ ਫੋਨ ਕਰ ਲੈਣਾ ਸੀ
ਸਿਲਵਾਣਾ ਸੀਗਾ ਮੈਂ ਨਾ
ਅੱਛਾ ਮੈਂ ਸੁਣਿਆ ਸੀਗਾ ਤੁਸੀਂ ਆਪ ਸੂਟ ਸੀਂਦੇ ਹੋ
ਹਾਂ ਮੈਂ ਸੀਂਦੀ ਤੇ ਆ ਮੈਂ ਲੈਕੇ ਆਈ ਸੀ ਨਾ ਫੈਬਰਿਕ ਹਾਂ ਹੈਂਡ ਵਰਕ ਸੀ ਸਾਰਾ ਨਾ ਉਦੇ ਤੇ ਤੇ ਉਹਨਾਂ ਮੈਂ ਸਮਝ ਨਹੀਂ ਸੀ ਆ ਰਹੀ ਕਿਵੇਂ ਬਣਵਾਉਣਾ ਤੇ ਮੈਂ ਕਿਹਾ ਚਲੋ ਭਾਜੀ ਕੋਲੋ ਕੱਟ ਕਰਵਾਵਾਂਗੀ
ਹਾਂ ਹਾਂ ਤੁਸੀਂ ਆ ਜਾਇਓ ਕੋਈ ਗੱਲ ਨਹੀਂ
ਤੇ ਮੈਂ ਆਪੇ ਲਵਾਂਗੀ ਕਟਿੰਗ ਕਰ ਦੇਣਾ
ਹਾਂ ਕੋਈ ਗੱਲ ਨਹੀਂ ਮੈਂ ਕੱਟ ਦੂਂਗਾ ਤੁਸੀਂ ਆ ਜਾਣਾ
ਹਾਂਜੀ ਤੇ ਕਿੰਨੇ ਵਜੇ ਸ਼ੋਪ ਔਪਨ ਹੋਦੀਂ ਏ ਤੁਹਾਡੀ
ਬਸ ਨਹੀਂ ਨਹੀਂ ਆਪਣਾ ਜਿਹੜਾ ਮੇਰਾ ਬੁਟੀਕ ਆ ਉਹ ਨੌ ਵਜੇ ਖੁੱਲਦਾ ਤੇ ਆਪਣੇ ਤੁਸੀਂ ਆ ਜਾਓ ਨੋ ਸਾਢੇ ਨੋ ਦਸ ਵਜੇ ਆ ਜਾਓ ਕੋਈ ਗਲ
ਠੀਕ ਹ ਸਵੇਰੇ ਤੇ ਨਹੀਂ ਮੈਂ ਆਵਾਂ ਗੀਂ ਸ਼ਾਮੀ ਕਿੰਨੇ ਵਜੇ ਹੋਵੋਗੇ ਤੁਸੀਂ
ਸ਼ਾਮੀ ਤਾਂ ਦੇਖੋ ਫਿਰ ਸਾਡੇ ਇੱਥੇ ਨਾਂ ਪਾਠ ਹੁੰਦੇ ਆ ਹੈਨਾ ਸੁਖਮਨੀ ਸ ਕਰਦੇ ਤਿੰਨ ਤੋਂ ਪੰਜ ਤਾਂ ਫੇਰ ਆਪਣਾ ਉਧਰ ਜਾਈਦਾ ਵਾ ਤੇ ਤੁਸੀਂ ਆ ਜਾਣਾ ਪੰਜ ਸਾਢੇ ਪੰਜ ਵੱਜੇ ਆ ਜਾਣਾ।
ਅੱਛਾ ਅੱਛਾ, ਠੀਕ ਐ ਕੋਈ ਨੀ ਮੈਂ ਉਸ ਟਾਈਮ ਆਜਾਗੀ।
ਨਾ ਬਾਣੀ ਵੱਲ ਈ ਧਿਆਨ ਦਈ। ਹੁੰਦਾ ਨਾ। ਕੰਮ ਤੇ ਦੇਖੋ ਸਦਾ ਹੀ ਬੰਦੇ ਨੇ ਕਰਨਾ। ਥੋੜਾ ਬੰਦਾ ਥੋੜਾ ਬਹੁਤ ਟੈਮ ਕੱਢ ਕੇ ਆਪਣਾ ਗੁਰੂ ਨਾਲ ਜੁੜਨਾ
ਬਿਲਕੁਲ ਸਹੀ ਗੱਲ ਏ ਪਾਠ ਪੂਜਾ ਜਿਆਦਾ ਕਰ ਦਿਓ ਨਾ ਤੁਸੀਂ ਲੱਗਦਾ ਮੈਨੂੰ।
ਬਸ ਦੇਖੋ, ਜਿੰਨਾ ਪਰਮਾ ਤਾ ਜਿੰਨਾ ਹੁਣ ਪਰਮਾਤਮਾ ਅ ਕਰਾਦੂ ਉਨਾਂ ਬਸ ਆਪਾਂ ਕਰ ਲੈਣੇ ਆ ਦੇਖੋ। ਤੁਸੀਂ ਵੀ ਕਰਿਆ ਕਰੋ ਅੰਮ੍ਰਿਤ ਵੇਲਾ। ਸੰਭਾਲਿਆ ਕਰੋ, ਤੇ ਜਿੰਨਾ ਅੰਮ੍ਰਿਤ ਵੇਲਾ ਆਪਾਂ ਸਾਂਭਦੇ ਆਂ ਉਨਾ ਹੀ। ਅਗਲੀ ਵਾਰੀ ਦੇਖੋ ਅੱਜ ਕੱਲ ਐ ਨਿੰਦਿਆਂ ਚੁਗਲੀ ਕੁਛ ਨਹੀਂ ਪਿਆ ਉਹਦੀ ਗੱਲਾਂ ਉੱਥੇ ਦੀ ਗੱਲਾਂ ਕਰਨ ਨਾਲ ਆਪਣਾ ਗੁਰਬਾਣੀ ਪੜੋ ਹਨਾ। ਆਪਣਾ ਚੰਗੇ ਪਾਸੇ ਲੱਗੋ ਬ ਬੱਚਿਆਂ ਨੂੰ ਚੰਗੀ ਸ਼ਿਕਸ਼ਾ ਦਿਓ ਹਨਾ।
ਹਾਂਜੀ ਹਾਂਜੀ, ਤੂੰ ਬਹੁਤ ਬੜੀ ਸੋਹਣੀ ਗੱਲਾ ਕਰਦੇ ਤੁਸੀਂ ਤੇ। ਮੇਰੇ ਤੇ ਆਪ ਮਨ ਬਹੁਤ ਖੁਸ਼ ਸੋਚ ਹੀ ਰਹਿ ਆ ਮੈਂ ਵੀ ਬੱਚੇ ਛੋਟੇ ਆ ਉੱਠੀਆਂ ਨਹੀਂ ਜਾਂਦਾ ਸਵੇਰੇ ਗੁਰਦੁਆਰੇ ਵੀ ਨਹੀਂ ਜਾਇਆ ਜਾਂਦਾ।
ਹੋਰ, ਇਕ ਅਲਾਰਮ, ਮੈਂ ਕਹਿ ਰਿਹਾ ਸੀ, ਕਿ ਤੁਸੀਂ ਅਲਾਰਮ ਲਗਾ ਲਓ ਨਾ ਸਵੇਰੇ ਆਪਣਾ ਚਾਰ ਵੱਜੇ ਦਾ ਸਾਢੇ ਤਿੰਨ ਦਾ ਦੇਖੋ, ਅੰਮ੍ਰਿਤ ਵੇਲਾ ਸੰਭਾਲੋ ਉਸ ਤੋਂ ਬਾਅਦ ਤੁਸੀਂ ਆਪਣਾ ਆਰਾਮ ਨਾਲ ਸੋਜਿਆ ਕਰੋ, ਆਕੇ ਗੁਰਦੁਆਰੇ ਸਾਹਿਬ
ਸਹੀ ਗੱਲ ਹੈ। ਕੋਈ ਨੀ, ਲਗਵਾਵਾਗੇ ਅਸੀਂ ਬਸ ਵਧੀਆ।
ਹੋਰ ਰੋਟੀ ਖਾ ਲੀ।
ਹਾਂਜੀ, ਕਿੰਨੀ ਦੇਰ ਦੀ ਰੋਟੀ ਤੇ ਕਿੰਨੀ ਦੇਰ ਦੀ ਖਾ ਲੀ ਅਸੀਂ। ਹੁਣ ਤੇ ਸੋਣ ਦਾ ਟੈਮ ਅਸੀ ਐਸ ਵੇਲੇ ਬਣਾਏ ਸੀਗੇ।
ਅੱਛਾ। ਕਰੇਲੇ ਆ ਮਤਲਬ ਕਿਵੇਂ ਬਣਾਏ ਆਪਣਾ ਭਰ ਕੇ ਬਣਾਏ ਸੀ, ਜਾ ਫਿਰ ਗੋਲ ਗੋਲ
ਨਹੀ ਨਹੀ ਭਰਵੇਂ ਨੀ ਬਣਾਏ, ਕੱਟ ਕੇ ਬਣਾਏ ਗੋਲ ਚਕਰੀਆ ਬਣਵਾਇਆ ਸੀਗੀਆ।
ਹਾਂਜੀ ਹਾਂਜੀ ਬਹੁਤ ਬਹੁਤ ਵਧੀਆ ਕਿਉਂਕਿ ਦੇਖੋ ਨਾ ਅਸੀ ਕਰਦੇ ਆ ਨਾ ਭਰਕੇ ਬਣਾਉ ਤੇ ਬਹੁਤ ਪਤਾ ਹੈਵੀ ਹੋ ਜਾਂਦਾ ਇਹ ਫਿਰ ਬਜੁਰਗਾ ਲਈ ਥੋੜਾ ਵਧੀਆ ਨਹੀਂ ਰਹਿੰਦਾ
ਹਾਂਜੀ ਉਹੀ ਜਿਆਦਾ ਇੰਦੋਸ਼ ਨਾ
ਹਾਂਜੀ
ਚਲੋ।
ਹਮ ਨਾ ਹੋਰ ਸੁਣਾ ਮੈਂ ਕਿਹਾ ਫੇਰ ਤੁਸੀ ਆਪਣਾ ਚੱਲੋਗੇ ਨਾਲ ਸਾਡੇ ਪਾਰਟੀ ਤੇ ਫਿਰ ਆਪਣਾ
ਕਿਉ ਨੀ
ਹਾਂਜੀ ਫੇਰ ਮੈ ਕਿਆ ਮੈਂ ਪੁੱਛ ਲਾ ਭੈਣ ਜੀ ਨੁੰ ਕੀ ਪਸੰਦ ਤੇ ਤੁਹਾਨੂੰ ਖਾਣ ਪੀਣ ਵਿੱਚ ਕੁਛ ਬਸ ਅਸੀ ਨਾ ਹਾ ਮੈਂ ਤੁਹਾਨੂੰ ਕਹਿਣਾ ਸੀ ਹਜੇ ਨਾ ਆਪਣੀ ਸਲਾਹ ਨੀ ਬਣੀ ਕਿਥੇ ਜਾਣਾ ਕਿਉਂਕਿ ਕੋਈ ਕਹਿੰਦਾ ਆਪਾ ਚਾਪ ਖਾਣੀ ਐ ਕੋਈ ਕਹਿੰਦਾ ਆਪਾ ਡੋਸਾ ਜਾ ਚਿਲਾ ਖਾਣਾ ਐ। ਹੁਣ ਅਸੀ ਅ ਦੇਖਲਾਗੇ ਕਿ ਜੋ ਜਿੱਥੇ ਸਭ ਕੁਛ ਮਿਲਜੇ, ਅਸੀ ਆਪਣਾ ਉੱਥੇ ਵੀ ਜਾਵਾਂਗੇ, ਦੇਖੋ ਕਿਸੀ ਨੁੰ ਨਰਾਜ ਨੀ ਕਰਨਾ ਹੈਗਾ। ਹਨਾਂ।
ਬਿਲਕੁਲ ਸਹੀ ਗੱਲ ਐ ਜਿਵੇਂ ਜਿੱਥੇ ਕਹਿਣਗੇ। ਲੇ ਚਲਨਾ ਹੋਰ ਕਿ ਐ
ਅੱਛਾ ਤੇ ਤੁਸੀ ਭਾਜੀ ਨੂੰ ਵੀ ਲੈਕੇ ਆਉਗੇ ਜਾਂ ਫਿਰ ਇਕੱਲੇ ਆਉਗੇ।
ਨਹੀ ਨਹੀ ਭਾਜੀ ਨੂੰ ਨਹੀ ਲੈਕੇ ਆਵਾਗੇ ਤੇ ਜਾਉਗੇ ਨਹੀ
ਤੁਸੀ ਲਿਆਉ ਭਾਜੀ ਨੂੰ ਨਾਲ
ਜਾਣਦੇ ਨੀ ਕਿੱਥੇ ਐ? ਔਫੀਸ ਤੋ ਆਉਦੇ ਵਗੈਰਾ ਵੀ ਕਰਦੇ ਨੇ ਜਾਦੇ ਨੇ ਕਿੱਥੇ ਦੀ
ਨੀ, ਮੈਂ ਕਿਹਾ ਮਤਲਬ ਥੋੜੀ ਦੇਰ, ਮਤਲਬ ਭਾਜੀ ਵੀ ਥੋੜਾ ਟਾਈਮ, ਨਾਲੇ ਦੇਖ ਲੈਣਗੇ। ਸਾਡੇ ਨਾਲ ਸਪੈਂਡ ਕਰ ਲੈਣਗੇ।
ਹਾਂ ਕੋਈ ਗੱਲ ਨੀ ਮੈਂ ਪੁੱਛ ਲਾ ਗੀ ਇਹਨਾ ਕੋਲ ਜੇ ਜਾਣਾ ਹੋਏਗਾ ਤਾਂ ਜਰੂਰ ਚਲਾਂਗੀ।
ਆਪਣੇ ਪਿੱਛੇ ਹਾਂ। ਉਹਨੂੰ ਜ਼ਰੂਰੀ ਲੇਹ ਆਉਣਾ ਕਿਤੇ ਆਪਣੇ ਛੋਟੇ ਕਾਕੇ
ਵੱਡੇ ਨੂੰ ਲਿਆਵਾਂ ਕਿ ਨਾ ਲਿਆਵਾਂ। ਉਹ ਤਾਂ ਰੋਏ ਨਹੀ ਤਾਂ ਫਿਰ
ਜੇ ਕਿਤੇ ਦੋਵੇਂ ਹੀ ਲੇਹ ਆਯੋ ਦੇਖੋ
ਨਹੀਂ, ਮੈਂ ਕਿਹਾ, ਪੁੱਛ ਲਾ ਨਾ ਕਿ ਤੁਸੀਂ ਪਾਰਟੀ ਦੇਣੀ ਏ।
ਦੇਖੋ ਭਈ ਮੈਂ ਤੇ ਕਹਿ ਹਿਹਾ ਤੁਸੀਂ, ਹਾਂ - ਹਾਂ ਤੁਸੀਂ ਆਪਣੇ ਦੋਵੇਂ ਨਿਆਣੇਂ ਦੇ ਕੇ ਆਉ ਮੈਂ ਤੇ ਛੋਟੇ ਨੂੰ ਤਾਂ ਕਿਹਾ ਸੀ। ਆਪਣਾ ਥੋਡਾ ਬੜਾ ਕਿਯੂਟ ਆ ਮੈਂ ਤੁਹਾਡੀ ਦੇਖੀ ਸੀ ਮੈਂ ਕਿਹਾ
ਅੱਛਾ ਹਾਂਜੀ ਹਾਂਜੀ ਉਹ ਤੇ ਹੈ ਹੀ ਕਿਯੂਟ ਬੋਤ
ਕਿ ਨਾਂ ਰੱਖ
ਸੁਖਮਨ ਨਾਮ ਰੱਖਿਆ ਏਦਾ।
ਤੇ ਬਹੁਤ ਵਧੀਆ ਨਾਮ ਏ
ਹਾਂਜੀ ਹਾਂਜੀ ਬਸ ਵਧੀਆ ਹੋਰ ਪਲੈਣ ਨਹੀਂ ਬਣਿਆ ਕਿੱਥੇ ਗਏ ਨਹੀਂ ਕਿੱਥੇ
ਹਜੇ ਤੇ ਦੇਖੋ ਕੋਈ ਪਲੇਨ ਨਹੀਂ ਹੇਮਕੁੰਟ ਸਾਹਿਬ ਦਾ ਬਣਦਾ ਪਿਆ ਸੀ ਤੇ ਆਪਾਂ ਇੱਕ ਤਰੀਕ ਜਾਣਾ ਸੀ ਫਿਰ ਨਾ ਸਾਡੇ ਇੱਥੇ ਇੱਕ ਪਾਜੀ ਹੈਗੇ ਉਹ ਕਹਿੰਦੇ ਬਈ ਉੱਥੇ ਬੜੀ ਦਿੱਕਤ ਚੱਲ ਰਹੀ ਹੈ ਬਈ ਬਾਰਿਸ਼ਾਂ ਵੀ ਮਤਲਬ ਹੋ ਰਹੀਆਂ ਨੇ ਨਾਲੇ ਉੱਥੇ ਪੈਟਰੋਲ ਦੀ
ਹਾਂਜੀ ਹਾਂਜੀ ਇਹ ਤੇ ਮੈਂ ਵੀ ਵੇਖ
ਦੇ ਰੂਮ ਦੀ ਵੀ ਦਿੱਕਤ ਹ ਨਾ ਫਿਰ ਉਹ ਕਹਿੰਦੇ ਸੀ ਭਾਜੀ ਕੀ ਉਹਨਾਂ ਨੇ ਆਪਣੀ ਫੈਮਲੀ ਨਾਲ ਜਾਣਾ ਉਹਨਾਂ ਦੇ ਵੀ ਮੇਰੇ ਖਿਆਲ ਦੋ ਤਿੰਨ ਨਿਆਣੇ ਨੇ ਬਣਿਆ ਉਹ ਕਹਿੰਦੇ ਅਸੀਂ ਉਹਨਾਂ ਨੂੰ ਵੀ ਲੈ ਕੇ ਮੱਥਾ ਟਿਕਾਣਾ ਤੇ ਉਹ ਕਹਿੰਦੇ ਵੀ ਅਸੀਂ ਇਕੱਠੇ ਜਾਵਾਂਗੇ ਮੈਂ ਕਿਹਾ ਚਲੋ ਫਿਰ ਕੋਈ ਨਹੀਂ ਅਸੀਂ ਵੀ ਪਲੈਨ ਬਣਾ ਲਾਂਗੇ ਅਸੀਂ ਹੈਗੇ ਆ ਬਾਹਰਾਂ। ਤੇਰਾ ਮੁੰਡੇ ਮੈਂ ਕਿਹਾ ਚਲੋ ਅਸੀਂ ਇਕੱਠੇ ਚੱਲਾਂਗੇ ਉਹਨਾਂ ਨਾਲ ਹੀ ਉਹ ਆਪਣੀ ਗੱਡੀ ਤੇ ਜਾਣਗੇ ਅਸੀਂ ਆਪਣਾ ਬਾਈਕਾ ਤੇ ਚਲ ਜਾਂਗੇ
ਅੱਛਾ ਅੱਛਾ ਚਲੋ ਵਧੀਆ
ਜਾਣਾ ਤੇਰੇ ਕੋਲ
ਨਹੀਂ ਨਹੀਂ ਸਾਡਾ ਤੇ ਕਿੱਥੇ ਨਹੀਂ ਹੈਗਾ ਸਾਡੇ ਤੇ ਬੱਚੇ ਕਹਿ ਰਹੇ ਨੇ ਦਰਬਾਰ ਸ ਸ ਚਲੋ
ਦਰਬਾਰ ਸਾਹਿਬ ਵੀ ਚੱਲਾਂਗੇ ਬਟ ਹਜੇ ਤੇ ਕੁ ਸਾਰੇ ਇਕੱਠੇ ਚੱਲੇ ਆ ਆਪਾਂ ਹਨਾ ਉਥੇ ਹੇਮਕੁੰਟ ਤੁਸੀਂ ਵੀ ਨਾਲ ਹੀ ਚੱਲ ਪਓ, ਦਰਬਾਰ ਸਾਹਿਬ ਵੀ ਫਿਰ ਚੱਲ ਜਾਂਗੇ।
ਹਾਂ ਨਹੀਂ ਬੱਚੇ ਨਹੀਂ ਹੱਲੇ ਨਹੀਂ ਲੈ ਕੇ ਜਾਵਾਂਗੇ ਥੋੜੇ ਵੱਡੇ ਹੋ ਰਹੇ ਨਾ ਛੋਟੇ ਵਾਲਾ ਬਹੁਤ ਛੋਟਾ ਹੈ ਵੱਡਾ ਹੋਲੇ। ਫਿਰ ਚੱਲਾਂਗੇ ਅਸੀਂ ਲੈ ਕੇ ਹਾਂ ਫਿਰ ਜਾਵਾਂਗੇ ਹਲੇ ਨਾਲ ਬਿਜੀ ਨੇ ਏਹ ਟਾਈਮ ਜਾਣ ਦਾ ਛੁੱਟੀਆਂ ਵੀ ਵੈਸੇ ਵੀ ਦੀਵਾਲੀ ਕੋਲ ਆਉਂਦੀ ਇਹਨਾਂ ਦੀਆਂ ਐਸ ਹੈ ਨਹੀਂ ਕੁਛ ਵੀ ਛੁੱਟੀਆਂ ਨਹੀਂ ਹੋਣਗੀਆਂ ਨਿਕਲ ਨੀ ਪਾਵਾਂਗੇ, ਇਕ ਦੋ ਦਿਨ ਅਸੀਂ ਇੱਥੇ ਹੀ ਚਲੇ ਜਾਵਾਂਗੇ ਹਾਂਜੀ
ਉਹ ਜਿਹੜੇ ਆਫਿਸ ਵਾਲੇ ਬੰਦੇ ਹੁੰਦੇ ਨਾ ਉਹਨਾਂ ਲਈ ਬੜਾ ਔਖਾ ਹੁੰਦਾ ਏਦਾ।
ਹਾਂ ਉਹੀ ਉਹ ਨਿਕਲਣਾ ਬਹੁਤ ਔਖਾ ਹੁੰਦਾ ਹੈ ਅਸੀਂ ਜਿਆਦਾਤਰ ਫਿਰ ਤਾਂ ਹੀ ਦਰਬਾਰ ਸਾਹਿਬ ਜਾਏਗਾ।
ਨਹੀਂ ਮੈਂ ਵੀ ਜਾਨਾ ਵਾ ਦਰਬਾਰ ਸਾਹਿਬ। ਤੁਹਾਨੂੰ ਪਤਾ ਉੱਥੇ ਸ਼ਹੀਦਾਂ ਦੇ ਗੁਰਦੁਆਰੇ ਚ ਚੁਪਹਿਰਾ ਸਾਹਿਬ ਕੱਟ ਦੇ ਆ ਨਾ ਅਸੀ ਵੀ ਬਹੁਤ ਵਾਰ ਗਏ ਸੀਗੇ ਹੁਣ ਮੈਂ ਚਲੋ, ਇਸ ਵਾਰ ਪਹਿਲੇ ਅਸੀਂ ਨਾ ਜਿਹੜਾ ਹੇਮਕੁੰਡ ਸਾਹਿਬ ਹੋ ਆਈ ਐ। ਆਪਾਂ ਵੀ ਸ਼ੁਰੂ ਕਰਾਂਗੇ, ਦਰਬਾਰ ਏ ਵੇਨਾ ਆਪਣਾ ਹਰ ਮ ਹਫਤੇ ਮਤਲਬ ਸ਼ਨੀਵਾਰ ਚਲ ਗਿਆ, ਐਤਵਾਰ ਚੁਪਹਿਰਾ ਸਾਹਿਬ ਲਾ ਕੇ ਨਾ ਨਾ ਘਰ ਨੂੰ ਆ ਗਿਆ ਸ਼ਾਮ ਨੂੰ, ਹਨਾ।
ਸੇ ਵੀ ਜਾਈ ਜਾਏ ਦਰਬਾਰ ਸਾਹਿਬ ਵਿਚ ਜਾਇਦਾਤ ਸ਼ਹੀਦਾਂ ਨੇ ਗੁਰਦੁਆਰੇ ਤੇ ਸਵੇਰੇ ਮੱਥਾ ਟੇਕ ਆਈਦਾ ਹੈ ਤੇ ਉਸੇ ਦਿਨ ਹੀ ਵਾਪਸੀ ਰਾਤ ਦੀ ਕਰ ਲਈ। ਕੀ ਹ।
ਨਹੀਂ ਆਪਾਂ ਤਾਂ, ਹਾਂ ਨਹੀਂ ਅਸੀਂ ਤਾਂ ਫਿਰ ਨਾ ਸਪੈਸ਼ਲ ਹੀ ਜਾਨੇ ਆਂ ਮਤਲਬ ਚੁਪੈਰਾ ਸਾਹਿਬ ਲਈ ਜਾਂਨੇ ਆਂ ਮਤਲਬ ਫਿਰ ਅਸੀਂ ਉਸ ਹਿਸਾਬ ਨਾਲ ਦੇਖ ਲੈਨੇ ਆਂ ਸ਼ਨੀਵਾਰ ਆਪਣਾ ਸ਼ਾਮ ਨੂੰ ਧਨੀਆ ਆਪਣੇ ਸਦੇ ਟਰੇਨ ਜਾਂਦੀ ਹ ਫਿਰ ਉਸ ਤੋਂ ਬਾਅਦ ਅਸੀਂ ਆਪਣਾ ਰਾਤ ਨੂੰ ਪਹੁੰਚ ਕੇ ਅੰਮ੍ਰਿਤ ਵੇਲੇ ਤੁਹਾਨੂੰ ਪਤਾ ਸੱਚਖੰਡ ਹੈ
ਹਾਂਜੀ ਹਾਂਜੀ ਹਾਂ ਬਹੋਤ ਉਹ ਤੇ ਗੱਲ ਹੈਗੀ ਬਹੁਤ ਸਕੂਨ ਏ ਉਥੇ ਉਹਦੇ ਘਰ ਆਂ ਤੇ ਮਨ ਹੀ ਨਹੀਂ ਕਰਦਾ ਜਦੋਂ ਚਲੇ ਜਾਓ ਉਧਰ ਤੇ
ਹਾਂ ਉਹੀ ਤੇ ਮੈਂ ਕਹਿੰਦਾ ਸੀ ਗੁਰੂ ਰਾਮਦਾਸ ਜੀ ਦੀ ਨਗਰੀ ਫਿਰ ਉੱਥੇ ਤੁਹਾਨੂੰ ਪਤਾ ਆਪਣਾ ਇਨਾ ਮਤਲਬ ਸਕੂਨ ਮਿਲਦਾ ਦਰਬਾਰ ਸਾਹਿਬ ਇੰਨੀ ਸੰਗਤ ਨਾ ਮਤਲਬ ਬਹੁਤ ਵਧੀਆ ਹੁੰਦਾ ਨਾ ਅੰਮ੍ਰਿਤ ਵੇਲੇ ਦਰਸ਼ਨ ਫਿਰ ਅਸੀਂ ਇਹ ਥੋੜਾ ਬਹੁਤ ਆਰਾਮ ਕਰੀਦਾ। ਸਵੇਰੇ ਆ ਕੇ ਮੱਥਾ ਵਗੈਰਾ ਟੇਕ ਕੇ ਨਾ ਸਭ ਪਾਲਕੀ ਸਾਹਿਬ ਦੇ ਦਰਸ਼। ਵੀ ਕਰ ਲੈਂਦੇ ਆ ਸਵੇਰੇ ਸਾਢੇ ਪੰਜ ਵਜੇ। ਤੇ ਆਪਾਂ ਆਰਾਮ ਗੇ ਗਿਆਰਾਂ ਵਜੇ ਆਪਣਾ ਸ਼ੀ ਦੇ ਸ਼ਹੀਦਾਂ ਸਾਹਿਬ। ਓਹਦੇ ਚ ਪੈਰਸ ਸਭ ਲਾ ਕੇ ਆਪਣਾ ਛੇਂ ਸਾਡੇ ਛੇਂ ਵਜੇ ਆਪਣਾ ਘਰ ਨੂੰ ਤੁਰੀ ਦਾ ਐ। ਤੇ ਆਪਣਾ ਰਾਤੀ ਪਹੁੰਚ ਕੇ ਆਰਾਮ ਰੂਮ ਕਰਕੇ, ਫਿਰ ਉਹੀ ਆਪਣਾ ਅ ਬਿਜ਼ੀ ਸ਼ਡਿਊਲ ਹੋ ਜਾਂਦੈ।
ਚਲੋ ਵਧੀਆ ਦਰਸ਼ਨ ਹੋ ਜਾਂਦੇ ਹੋਣਗੇ ਉਧਰ।
ਹਾਂਜੀ ਦਰਸ਼ਨ, ਮੈਂ ਬਹੁਤ ਬਹੁਤ ਬਹੁਤ ਸੰਗਤ ਅਉਂਦੀ ਐ, ਟਾਈਮ ਲੱਗਦਾ ਐ ਮਤਲਬ ਲਾਈਨਾਂ ਚ ਵੀ ਡੇਢ ਡੇਢ ਦੋ ਦੋ ਘੰਟੇ ਲੱਗਦੇ ਆ। ਕਿਉਂਕਿ ਦੇਖੋ ਅ ਜਿੱਥੇ ਕੁਛ ਅ ਮਿਲਦਾ ਆ। ਹਨਾ ਜਿੱਥੇ ਕੁਛ ਕਿਸੇ ਨੂੰ ਪ੍ਰਾਪਤ ਹੁੰਦਾ ਐ, ਉਥੇ ਤੁਹਾਨੂੰ ਪਤਾ ਐ ਸਭ ਜਾਂਦੇ ਆ ਉਹਨੂੰ ਇਨਾ ਸੱਚਾ ਹਾ ਨੇ ਸ਼ਹੀਦਾਂ ਸੈਬ ਐਂ ਨਾਂ। ਤੇ ਬਬ
ਹਾਂਜੀ ਹਾਂਜੀ, ਚਲੋ ਮੇਰਾ ਹਾਂਜੀ ਹਾਂਜੀ, ਜਾਵਾਂਗੇ ਜ਼ਰੂਰ ਦਰਸ਼ਨ ਕਰਕੇ ਆਵਾਂਗੇ ਅਸੀਂ ਤਾਂ ਗਿਆ ਇਸ ਵਾਰੀ ਜਾਵਾਂਗੇ ਤੇ
ਲਾਂਘੇ ਹਜੇ
ਹਾਂ ਕੋਈ ਨਈਂ ਹਾਂ ਤੁਸੀਂ ਹੋ ਆਓ ਉਧਰੋਂ ਫਿਰ ਚੱਲਾਂਗੇ। ਆਓਗੇ ਨਾਂ। ਉਸ ਤੋਂ ਬਾਅਦ ਬਣਾਣੇ ਆਂ ਪ੍ਰੋਗਰਾਮ ਜਾਨ ਚਲ
ਚੱਲੋ। ਠੀਕ ਏ ਭੈਣ ਜੀ ਫਿਰ ਮੈਂ ਨਾ ਜਰਾ ਮਾੜਾ ਜਿਆ ਕੰਮ ਸੀ ਆਪਾਂ ਕੱਲ ਨੂੰ ਗੱਲ ਕਰਦੇ ਸੀ ਓਕੇ ਭੈਣ ਜੀ ਓਕੇ। ਓਕੇ। ਸਤਿ ਸ੍ਰੀ ਅਕਾਲ ਭੈਣਜੀ, ਸਤਿ ਸ਼੍ਰੀ ਅਕਾਲ।